ਹੈਲੋ।
ਜੈਲ
ਮੈਂ ਵਧੀਆ, ਤੁਸੀਂ
ਹੋਰ ਅੱਜ ਕਿਵੇਂ ਯਾਦ ਕੀਤਾ?
ਓ ਬਸ ਬੜੇ ਦਿਨ ਹੋ ਗਏ ਸੀ ਮੈਂ ਕੇਆ ਗੱਲ ਨੀ ਹੋਈ, ਮੈਂ ਕੇਆ ਪੁੱਛਿਆ ਕੀ ਕਰਦੇ? ਮੈਂ ਕੇਆ ਬੜੇ ਦਿਨ ਹੋ ਗਏ ਸੀ, ਗੱਲ ਨੀ ਹੋਈ। ਮੈਂ ਕੇਆ ਪੁੱਛਾਂ, ਕੀ ਕਰਦੀ ਪਈਐ?
ਅਸ਼ਾ।
ਕੀ ਕਰਦੇ!
ਤਾਡੀ ਕਿਦੇ ਨਾਲ ਗੱਲ ਹੋਈ ਅੱਜ?
ਕਿਦੇ ਨਾਲ ਹੋਈ ਸੀ ਗੱਲ?
ਅੱਜ ਕਿਦੇ ਨਾਲ ਚਲੀ ਅੱਸ਼ਾ-ਅੱਸ਼ਾ। ਆਹੋ ਮੇਰੇ ਮੇਰੀ ਵੀ ਹੋਈ ਸੀ, ਓ ਕੈ ਰੀਸੀ ਆਹ ਤੁਆਡੀ ਜੋਬ ਲਈ ਮੈਨੂੰ। ਹੋਯਾ ਕੁਛ ਤਾਨੂੰ ਤੁਆਡਾ ਬਨੇਆ।
ਯਾਰ ਪੁੱਛਾਂਗੇ, ਹਜੇ ਓ ਦੇਖਦੀ ਆਂ ਕੀ ਬਣਦਾ। ਓ ਕੈਂਦੀ ਪਈ ਸੀ ਕੈਂਦੀ ਮੇਰੇ ਨਾਲ ਆਜਿਓ ਓ ਓਨੇ ਆਣਾ ਹੋਣਾ। ਸੰਡੇ ਨੂੰ, ਓਦੀ ਵੈਰੀ ਫਿਕੇਸ਼ਨ ਹੋਣੀ ਸੀ ਕੈਂਦੀ ਪਈ ਸੀ ਮੇਰੇ ਨਾਲ ਆਜੀਓ ਵਾਪਸੀ, ਤਾਂ ਮੈਂ ਮੈਂ ਕੇਯਾ ਵੇਖਦੀ ਆ ਮੰਡੇ ਦਾ ਕੀ ਬਣਦਾ ਓਦਾ ਓ ਇੰਟਰਵਿਊ ਹੈਗਾ ਯਾਂ ਨੀਂ ਹੈਗਾ, ਉਸ ਤੋਂ ਬਾਅਦ ਵੇਖਦੇ ਆਂ। ਹੋਰ ਤੁਸੀਂ ਕੀ ਕਰਦੇ ਪਏਓ?
ਬਸ ਲੇਟੀ ਪਈ ਸੀ, ਮੈਨੂੰ ਹਾਂ ਮੈਨੂੰ ਵੀ ਕੈ ਰੀਸੀ ਦਿਵਿਆ ਤਾਂ। ਕਿ ਜਾਣਾ ਹੁਣ ਘਰ, ਤਾਂ ਚੱਲੀਏ ਮੈਨੇ ਕੇਆ ਮੇਰੇ ਤਾਂ ਵੀ ਕੌਫੀ ਨੀ ਆ। ਮੈਨੂੰ ਅੱਜ ਤਾਲੇਆ ਨੇ ਵੀਕ ਔਫ ਅੱਜ ਦਾ ਦੇ ਦਿੱਤਾ, ਤੇ ਰਾਤੀ ਦੱਸਿਆ ਨੀਂ ਓਨੇ। ਕੀ ਤੁਆਡਾ ਵੀਕ ਔਫ ਸੀ।
ਪਾਗਲ ਜੇ, ਮੇਰਾ ਵੀਕ ਔਫ਼ ਮੈਂ ਤਾਂ ਸੰਡੇ ਨੂੰ ਸੋਚਦੀ ਸੀ, ਕਿ ਸੰਡੇ ਨੂੰ ਜਾਵਾਂਗੇ
ਕੋਈ ਆ ਰੇਯਾ ਤੇ ਹਾਏ ਸੰਡੇ ਮਿਲ ਜੇ ਨਾ ਓ ਜੈਦਾ ਬੈਟਰ ਐ ਸੰਡੇ ਨੂੰ ਬੰਦਾ ਅਪਨੇ ਘਰ ਆ ਜੇ ਤਾਂ ਸਈ ਰੈਂਦਾ ਈ।
ਆਹੋ ਬਟ ਨਾ ਹੁਣ ਪਤਾ ਨੇ ਕੀ ਖੱਜਲ ਹੋ ਗਏ ਆਪਾਂ ਤਾਂ। ਕੀ ਕਰਨਾ ਕੀ ਨੀ ਸਮਝ ਨੀ ਰਿਆ। ਬਾਕੀ ਮੈਂ ਤਾਂ ਸ਼ਾਇਦ ਮਾਨਸੀ ਦੇ ਪਨੀ ਭੈਣ ਦੇ ਘਰ ਜਾਵਾ ਨਿੱਕੀ ਦੇ।
ਆਹੋ! ਅੱਛਾ-ਅੱਛਾ ਓੱਧਰ।
ਆਹੋ! ਕਿ ਕੱਲੀ ਰੈ ਜਾਂਗੀ ਤੇ ਮੈ ਕੱਲੀ ਕੀ ਕਰਾਂਗੀ ਓ ਡਿਊਟੀ ਚੱਲ ਜਾਂਦੀ ਆ ਦੂਜੀ ਫੇ ਕੱਲੇ ਮਨ ਵੀ ਨੀ ਲੱਗਦਾ ਨਾ।
ਹੂੰ।
ਚੱਲ ਜਾਂਗੇ ਓਦੇ ਕੋਲ ਈ।
ਓ ਪੀ ਸੀੇ ਆਲੇ ਦਾ ਫੋਨ ਨੀ ਆਇਆ ਆੱਜ।
ਹੂੰ ਬਸ ਆਂਦਾ ਈ ਆ, ਦਿਵਿਆ ਨੂੰ ਕੈ ਰਿਆ ਸੀ ਆੱਜ। ਭੈਣ ਲਈ ਕੈਰੇਆ ਗਾਲ ਕੱਢ ਰੇਆ ਸੀ। ਦਿਵਿਆ ਨੈ ਕਿਐ ਗਾਲ ਕਿੱਦਾਂ ਕੱਢੀ।
ਹੂੰ ਫੇਰ
ਬੱਸ ਮਸਾ ਦਿਵਿਆਂ ਦਿਵਿਆ ਤੇ ਏਦੀ।
ਕੈ ਦਿਵਿਆ ਤੇ ਸਵਾਰ ਵੀ ਦਊਗੀ ਤੈਨੂੰ ਜੇ ਗਾਲ ਕੱਢੀਏ ਓ ਓਨੇ ਪਰਮਿ ਸ਼ਨ, ਤੈਨੂੰ ਨੀ ਹੈਗੀ ਗੱਲ ਕੱਢਣ ਦੀ।
ਆਹੋ ਓ ਪਤਾ ਨੀ ਕੀ ਲੈਂਦਾ ਹੁੰਦਾ ਹੈਗਾ ਪੰਗੇ ਜੇ। ਅ ਦਿਵਿਆ ਕ ਦਿਵਿਆ ਕੈਂਦੀ ਕੋਈ ਨਾ ਮਿਲਾਂਗੀ ਮਿਲਾਂਗੀ। ਹੁਣ ਜਾ ਰੀ ਆ ਐ ਸਿੱਧਾ ਦਿਵਿਆ ਕੈ ਦੀ ਸੀ ਸਿੱਧਾ ਮੈਂ ਓਦੀ ਦੁਕਾਨ ਤੇ ਈ ਜਾਵਾਂਗੀ। ਤਰਨੀ ਤਾਨੇ‌। ਮੈਂ ਨੀ ਜਾਣਾ ਸਿੱਧਾ ਓਦੇ ਦੁਕਾਨ ਤੇ ਜਾਵਾਂਗੀ, ਤੂੰ ਲੜ ਪੈਲੇ। ਓ ਕੈ ਰਿਆ ਕੈਂਦਾ ਦਿਵਿਆਂ ਨੂੰ ਕਿ ਮਾਰਾਂਗਾ। ਦਿਵਿਆ ਦਿਵਿਆ ਮਾਰ ਖਾਣ ਆਲੀ ਆ।
ਕਿਲੁ।
ਆਹੋ ਮੈਂ ਤਾਂ ਇੱਟ ਮਾਰਨੀ ਸਾਰਗੀ ਦੇ।
ਬਸ।
ਤੂੰ ਨਾਲ ਚੱਲ ਜਾਏ ਨਾ ਤਾਂ ਬਚ ਜੂਗਾ ਓ।
ਕੌਣ ਮੈਂ।
ਅ ਤਾ ਫਿਰ ਤੂੰ ਸੋਚੋਗੀ ਦਿਵਿਆਂ ਨੂੰ ਬਚਾਵਾਂਗੇ ਓਨੂੰ ਬਚਾਵਾਂ।
ਓ ਹਾਹੋ। ਨਈ ਮੈਂ ਕਿ ਜਾਣਾ ਮੈਂ ਤਾਂ ਕੈਣਾ ਲੜੋ ਮਰੋ। ਮੈਂ ਨੀ ਰੋਕਣਾ ਆਹੋ! ਨਈ ਬਾਕੀ ਦਿਵਿਆ ਤਾਂ ਦਿਵਿਆ ਤਾਂ ਸ਼ੇਰ ਆ।
ਆ ਵੀ ਗੇਆ ਵੇਲੀ ਜੇਹਾ। ਹੂੰ ਪਰ ਤਾਂ ਕਿ ਕੈ ਰੇ ਓ ਨੱਬੇ ਕਿੱਲੋ? ਦਿਵਿਆ ਕੈ ਰੀ ਏ ਨੱਬੇ ਕਿੱਲੋ ਐਦਾ ਵੇਟ। ਤਾਂ ਕੀ ਤੂੰ ਸ਼ੇਰ ਆ ਦੀਵੀਆ। ਤੂੰ ਇੱਟ ਮਾਰੀ ਜੋਰ ਦੀ।
ਸਾਡੀ ਦਿਵਿਆ ਕੇੜਾ ਘੱਟ ਹੈਗੀ।
ਆ ਮੈਨੂੰ ਕੈ ਰੇ ਸੀ ਕੈਂਦੇ ਕੇ ਥੱਪੜਾ ਅ ਦਿਵਿਆ ਨੂੰ ਕਹਿ ਰਿਹਾ ਸੀ ਥਾਪੜਾ ਥਾਪੜਾ ਮਾਰੂਗਾ। ਮੈਂ ਕਿਹਾ ਅੱਛਾ ਮੈਂ ਕਿਹਾ ਮੈਂ ਅ ਦਿਵਿਆ ਕਹਿ ਰਹੀ ਉਹਨੂੰ ਕੀ ਅਹ ਤੂੰ ਥਾਪੜਾ ਦੂਰ ਤੋਂ ਜੁੱਤੀ ਮਾਰਾਂਗੀ ਮੈਂ ਕਿਹਾ ਤੇਰੇ ਮੂੰਹ ਤੇ।
ਦੁਕਾਨ ਤੇ ਆ ਕੇ ਮਾਰਾਂਗੀ ਤੂੰ ਕੋਈ ਕੁਛ ਕਰ ਵੀ ਨੀ ਪਾਉਣਾ ਉੱਧਰ ਮੇਰਾ।
ਕਹਿੰਦਾ ਮੇਰੇ ਇਲਾਕੇ ਚ ਆ ਤੈਨੂੰ ਮੈਂ ਦੱਸਾਂਗਾ ਮੈਂ ਕਿਹਾ ਤੂੰ ਮੇਰੇ ਇਲਾਕੇ ਵਿੱਚ ਆ ਤੂੰ ਮੇਰੀ ਡੇਅਰੀ ਵਿੱਚ ਆ ਤੇਰੇ ਤੋਂ ਮੈਂ ਅਹ ਕਹਿੰਦੀ ਕਿ ਤੇਰੇ ਤੋਂ ਮੈਂ ਅਹ ਬਹਿਸਾਂ ਦੇ ਨਾ ਅਹ ਸਿੰਗ ਨਾ ਮਰਵਾਇਆ ਨਾ ਤਾਂ ਮੇਰਾ ਨਾਮ ਨਾ ਬਦਲ ਦੇਈਂ ਠੀਕ ਆ ਤੇਰੀ ਡੇਅਰੀ ਵੀ ਆ ਮੈਂ ਕਿਹਾ ਤੈਨੂੰ ਹਲੇ ਤੱਕ ਪਤਾ ਹੀ ਨਹੀਂ ਲੱਗਿਆ ਕਹਿੰਦਾ ਫੇਰ ਕੀ ਵੇਚ ਜੀ ਉਹਨੂੰ ਦਿਵਿਆ ਨੂੰ ਕਹਿ ਰਿਹਾ ਸੀ ਕਹਿੰਦਾ ਕੀ ਮੈਂ ਕਿਹਾ ਆਹੋ ਤੇਰੇ ਲਈ ਤਾਂ ਸਭ ਕੁਛ ਭੇਜਦਾ ਮੈਂ ਕੱਲ ਹੀ ਭੇਜ ਦਾਂਗੀ।
ਭਾਂਡੇ ਮਾਂਜਦੇ ਪਏ ਸੀ ਮੇਰੇ ਹੁਣ ਤੇਰੇ ਲਈ ਮੈਂ ਕੀ ਭੇਜਾ ਕਹਿੰਦੀ ਪਾਗਲ ਹੈਗੀ ਆ ਮੈਂ।
ਉਹੀ ਤਾਂ ਹਾਲੇ ਤਾਂ ਤੂੰ ਮੈਨੂੰ ਮਾਰ ਰਿਹਾ ਸੀ ਹੁਣ ਤੈਨੂੰ ਕੀ ਭੇਜਾ ਮੈਂ ਖਿਲਾ ਖਿਲਾ ਕੇ ਤੂੰ ਮੈਨੂੰ ਵੀ ਮਾਰ ਇਧਰ ਹੀ ਕਹਿ ਰਹੀ ਸੀ ਹੈ ਇਹ ਵੀ ਇੱਧਰ
ਬਸ ਬਾਈਸਾ ਬਾਈ ਮੈਂ ਕਿਹਾ ਭਾਈ ਆ ਨਾ ਭਾਈ ਬਣ ਕੇ ਰਹਿ।
ਹਮ।
ਉ ਉਹੀ ਡੈਡੀ ਬੰਦਾ ਰਹਿੰਦਾ ਮੇਰਾ‌।
ਹੋਰ ਉਹਨਾਂ ਦੇ ਕੀ ਹਾਲ ਨੇ ਅੰਸ਼ੀ ਰਾਸ਼ੀ ਉਹਨਾਂ ਨੂੰ ਵੀ ਵੇਖਦੇ ਹੋ ਤੁਸੀਂ ਕਿ ਨਹੀਂ ਸਾਰਾ ਧਿਆਨ ਪੀ ਸਿਆਲੇ ਨੂੰ ।
ਨਹੀਂ ਦਿੰਦੇ ਆ ਚ ਧਿਆਨ ਅੰਸ਼ੀ ਤੇ ਹ ਰਿਸ਼ਵ ਲਈ ਦੀਦੀ ਕਿਹ ਰਹੀ ਅੰਸ਼ ਰਿਸ਼ੀ ਲਈ ਤੇ ਰਿਸ਼ਨ ਲਈ ਦਿੰਦੇ ਤੁਸੀਂ ਮੈਂ ਕਹਿ ਰਹੀ ਆ ਕਿ ਨਾ ਤੁਹਾਡਾ ਧਿਆਨ ਪੀ ਸੀ ਵੱਲ ਹੀ ਆ। ਨਹੀਂ ਮੈਂ ਦੀਦੀ ਉਹਨੇਂ ਤਾਂ ਦੀਦੀ ਉਹਨੇਂ ਤਾਂ ਸਾਈਡ ਕਰਤਾ ਬਲੋਕ ਮਾਰ ਕੇ।
ਪਰ ਹਲੇ ਆਹ ਰਸ਼ੀ ਦਾ ਲੜਾਈ ਹੋਈ ਮੇਰੇ ਕਨੇ ਪਤਾ ਨੀ ਕਿੱਦਾਂ ਦੀ ਗੱਲ ਕਰਦਾ ਉਹ ਮੁੰਡੇ ਪਟਾ ਰਹੇ ਆ ਕੀ ਕਰ ਰਿਹਾ ਕਹਿੰਦਾ ਤੁਹਾਡਾ ਮੇਰਾ ਇੰਨਟਰਸਟ ਨਹੀਂ ਰਿਹਾ ਕੁੜੀਆਂ ਵਿੱਚ। ਓ ਮਲ ਤੈਨੂੰ ਤੈਨੂੰ ਕੋਈ ਓਰ ਤਾਂ ਨੀ ਪਸੰਦ ਆ ਗਿਆ? ਕਹਿ ਔਫਿਸ ਚ। ਤਾਂ ਮੈਂ ਕਿਹਾ ਹਾਂ ਉਹ ਆ ਗਿਆ ਓ ਹਮ
ਹੁ ਹੁ ਹੁ ਹੁ ਹੁ ਤੁਸੀਂ ਤਾਂ ਇੱਕ ਗੱਲ ਚ ਕੰਮ ਮੁਕਾਤਾ।
ਆਹੋ। ਪਰ ਮੈਨੂੰ ਬੜੇ ਭੈੜੇ ਲੱਗਦੇ ਆ ਬੰਦੇ ਜਿਹੜੇ ਨਾ ਸ਼ੱਕ ਕਰਦੇ ਆ ਸ਼ੱਕ ਕਰਕੇ ਕੀ ਕਰਦੇ ਆ। ਮੈਂ ਤੁਹਾਨੂੰ ਟਰਸਟ ਨੀ ਆ ਮੇਰੇ ਤੇ ਏਦਾਂ ਦੀ ਗੱਲ ਕਰ ਰਹੇ ਹੋ?
ਹਾਂ ਇਹ ਤੇ ਹੀ ਆ ਉਏ ਆ ਯਾਰ।
ਮਨ ਲਾ ਸਾਡਾ ਨੇਚਰ ਆ ਮਨ ਲਾ ਸਾਡਾ ਨੇਚਰ ਆ ਤੇ ਰੱਖਣ ਦਾ ਪਰ ਇਹਦਾ ਸਾਨੂੰ ਲੱਗਦਾ ਸਾ ਪੇਸ਼ੜ ਵੀ ਸਾਨੂੰ ਮੂੰਹ ਮਾਰਦੇ ਫਿਰਦੇ ਆ।
ਇਕ ਬੰਦਾ ਪੁ ਸਕੈਨ ਹੀ ਕਰ ਲੈਂਦੇ ਹੀ ਹੀ ਹੀ ਹੀ।
ਓਹੀ ਤਾਂ, ਏ ਪਤਾ ਨੀ ਕੀ-ਕੀ ਸੋਚਦੇ ਰੈਂਦੇ ਸਾਡੇ ਬਾਰੇ?
ਓ ਯਾਰ ਜਿਦੇ ਨੈਣਾ ਨਾ ਓ ਓਂਝ ਵੀ ਰੈਹ ਲੂਗਾ, ਜਿਨੇ ਨਈਂ ਰੈਣਾ ਨਾ ਓ ਚਾਰ ਦਵਾਰੀ 'ਚ ਵੀ ਨਈ ਰਊਗਾ।
ਆਹੋ ਓਹੀ ਤਾਂ
ਹੂੰ, ਬਟ ਏਨਾਂ ਨੂੰ ਏ ਗੱਲ ਨਈਂ ਸਮਝ ਆਂਦੀ।
ਆਹੋ, ਮੇਰੇ ਤੇ ਅਹ ਦੀਵੇਆ ਵੀ ਕੇਂਦੀ ਸੀ ਐੰਸ਼ੀ ਕਰਦਾ ਸੀ ਸ਼ੱਕ ਮੇਰੇ ਤੇ। ਤਾਂ, ਓ ਚੀਜ਼ ਓਦੇ ਦਿਲ 'ਚ ਰੈਹ ਗੀ।
ਹੂੰ।
ਤਾਂ ਅੱਜ ਮੈਂ ਤਾਂ ਕਰੀ ਸੀ। ਮੈਂ ਤਾਂ ਬਲੋਕ ਕਰਤਾ ਪਰਸੋਂ ਦਾ, ਦੋ ਦਿਨ ਹੋ ਗਏ ਬਲੋਕ ਕਰ ਬਲੌਕ ਕੀਤਾ ਦੀਵੇਆ ਨੇ ਤਾਂ ਐਸ਼ੀ ਨੂੰ, ਓ ਬਿਨਾਂ ਗਲ ਬਲੌਕ ਕੀ ਤਾ, ਮੈਂ ਤਾਂ, ਪਤਾ ਨੀਂ ਕਿਉਂ ਕੀਤਾ, ਓ ਤਾਂ ਕੇਹ ਰਈ ਬਿਨਾਂ ਗੱਲ ਤੋਂ ਬਲੌਕ ਕੀਤਾ ਮੈਂ ਤਾਂ
ਦਿਵੇਆਂ ਨੇ ਕੀਤਾ ਐਂਸ਼ੀ ਨੂੰ?
ਆਹੋ।
ਓ ਯਾਰ ਏਦਾਂ ਈ ਨੀਂ, ਕਰੀਦਾ ਹੁੰਦਾ ਯਾਰ ਓ ਮਾੜੀ ਮੋਟੀ ਲੜਾਈ ਤਾਂ ਹੁੰਦੀ ਰੈਂਦੀ।
ਪਤਾ ਨੀ ਕੀ ਗੱਲ ਸੀ, ਕੀ ਗੱਲ ਸੀ ਮੈਹਕ। ਓ, ਸੋਰੀ ਕੀ ਗੱਲ ਸੀ ਦਿਵੇਆ? ਕੀ ਕੀਤਾ, ਤੂੰ ਕਿਉਂ ਕੀਤਾ ਬਲੌਕ ਅੰਸ਼ੀ ਨੂੰ?
ਹੂੰ
ਹਾਂ। ਦੇਖੀ, ਲਾਸਟ ਚੈਟ ਪੜੇਆ? ਥੋੜਾ ਜੇਆ ਯਾਦ ਆਜੂ, ਦੋ ਦਿਨ ਹੋ ਗਏ ਮੈਂ ਤਾਂ ਬੰਦਾ ਈ ਭੁੱਲ ਗੀ ਆ।
ਦੋ ਹਜਾਰ ਤਿੰਨ ਤੱਕ ਏਹ ਸੇਵ ਕੀਤਾ ਸੀ, ਤੁਸੀ ਭੁੱਲ ਗਏ ਓ?
ਏਨੀ ਛੇਤੀ ਨੀਂ ਭੁੱਲੀ ਦਾ ਹੁੰਦਾ। ਕਿਉਂ ਰੋ ਰੇਆ ਸੀ? ਆਹੋ, ਮੈਂ ਨਾ ਓਨੂੰ ਆਹੋ ਆਹੋ-ਆਹੋ, ਓ ਏਹੀ ਕੇਹ ਰਈ ਸੀ, ਏਹ ਏਨੂੰ ਕ ਕੇਹ ਅੰਸ਼ੀ ਨੇ ਅੰਸ਼ੀ ਨੂੰ ਕੇਹ ਰਈ ਸੀ ਕਿ ਨਾ, ਯਾਰ ਸਾ ਹਾਂ ਓਨੇ ਪਾਸਵਰਡ ਰੱਖੇਆ ਸਬ ਦਾ ਦੀਵਿਆ ਦੀਵਿਆ ਕਰਕੇ ਤਾਂ ਓਨੂੰ ਕੇਹ ਕੇਂਦਾ, ਮੈਂ ਨਾ ਆਪਨੇ ਤਾਂ ਕੈੰਦਾ ਮੈਂ ਆਪਨੀ ਗਾੜੀ ਦਾ ਨਾਂ ਨਾ ਜੀਰੋ ਨਾਈਨ ਤੁਆਡੀ ਬਰਥ ਡੇਟ ਰੱਖੀ ਮੈਂ ਆਪਨੇ ਗਾੜੀ ਦੇ ਨੰਬਰ ਪਲੇਟ ਦੀ ਜਾਟ ਜ਼ੀਰੋ ਨਾਈਨ ਕਰਕੇ, ਤਾਂ ਮੈਂ ਕੇਆ ਤਾਂ ਦੀਵੇਆ ਕੇਂਦੀ ਮੈਂ ਕੇਆ ਕਿ ਨਾ ਤੁਸੀ ਮੇਰਾ ਨਾਂ ਰੱਖ ਦਿੱਤਾ ਸਾਰੇ 'ਚ ਆਪਨੇ ਪਾਸਪੋਰਟ ਮਤਲਬ ਪਾਸਵਡ ਵਿੱਚ ਵੀ ਔਰ ਫੋਨ ਦੇ ਪਾਸਵਡ ਵਿੱਚ ਵੀ, ਬੈਂਕ ਦੇ ਪਾਸਵਡ ਵਿੱਚ ਵੀ, ਔਰ ਮਤਲਬ ਹਰ ਏ ਕ, ਜਗਾ ਦੀਵੇਆ, ਦੀਵੇਆ, ਦੀਵੇਆ ਮੈਂ ਕੇਆ ਜਿਸ ਦਿਨ ਤੁਆਨੂੰ ਦੀਵੇਆ ਛੱਡ ਕੇ ਚੱਲੀ ਗਈ ਤੇ ਤੁਸੀਂ ਕੀ ਕਰੋਗੇ? ਹੈਂ, ਤੁਸੀਂ ਤਾਂ ਨਾਮ ਈ ਨੀਂ ਭੁੱਲਾ ਪਾਓਗੇ, ਫਿਰ ਏ ਕਰਕੇ ਮੈਂ ਓਨੂੰ ਕਿ ਮਤਲਬ ਭਾਸ਼ਨ ਦਿੱਤਾ ਮੈਂ ਤੁਆਨੂੰ ਓਨੂੰ ਮੈਂ ਕੇਆ ਸਬ ਨੂੰ ਚੇਂਜ ਕਰੋ ਮੈਨੂੰ ਨੀ ਪਤਾ ਐ ਦੀਵੇਆ ਕੇਂਦੀ ਸਬ ਨੂੰ ਚੇਂਜ ਕਰੇਓ ਤਾਂ ਹੁਨ ਕੀਤਾ ਨੀਂ ਤਾਂ, ਬਸ ਫਿਰ ਅ ਹੁਣ ਚੇਜ ਨੀ ਕੀਤਾ ਤਾਂ ਫੇਰ ਨਾ ਆਗੋਂ ਰੋਣ ਲੱਗ ਪਿਆ। ਓ ਮੈਨੂੰ ਰੋਣ ਵਾਲੇ ਬੰਦੇ ਬੜੇ ਭੈੜੇ ਲੱਗਦੇ ਆ ਓ ਕੈਆ ਬਾਤ-ਬਾਤ ਚ ਰੋਣ ਲੱਗ। ਪ੍ਰੇਮ ਓ ਬੀ। ਤੇ ਨਾ ਮੈਂ ਤਾਂ ਮੈਂ-ਮੈਂ ਤਾਂ ਸੀਨ ਕਰਕੇ ਛੱਡ ਅ ਦਿਵਿਆ ਨੇ ਸੀਨ ਕਰਕੇ ਛੱਡ ਦਿੱਤਾ। ਓਸ ਤੋਂ ਬਾਅਦ ਮੈਹਕ ਨੇ ਕੋਲ ਮਿਲਾਈ ਵੀਡੀਓ ਕਾਲ ਕੀਤੀ ਤਾਂ ਕੋਲ ਓਨੇ ਚੱਕੀ ਨੀ। ਤਾਂ ਨੋਰਮਲ ਕੋਲ ਕੀਤੀ ਓਨੇ ਚੱਕੀ ਨੀ। ਤਾਂ ਫੇਰ ਮੈਂ ਤਾ ਓਨੂੰ ਬਲੋਕ ਮਾਰਤਾ ਮੈਨੂੰ ਗੁੱਸਾ ਆਯਾ ਏਕ ਵਾਰੀ, ਮੈਂ ਕੈਆ ਮੈਨੂੰ ਰੋਣ ਵਾਲੇ ਨੀ ਪਸੰਦ ਫਿਰ ਮੈਂ ਫੇਰ ਮੈਨੂੰ ਮੈਸੇਜ ਕਰਦਾ ਅੰਸ਼ੀ, ਕਿ ਤੁਸੀਂ ਅਹ ਮਤਲਬ, ਮੈਂ ਦਿਵਿਆ ਨੂੰ ਨੀ ਮੈਂ-ਮੈਂ ਮੈਕ ਨੂੰ ਮੈਸੇਜ ਕਰਦਾ। ਮੈ ਓਨੂੰ ਮੈਸੇਜ ਕਰਦਾ ਕਿ ਅਹ ਕਿੱਧਰ ਐ ਦਿਵਿਆ ਕਿੱਧਰ ਐ ਤਾਂ ਮੈਂ-ਮੈਂ ਵੀ ਸੀਨ ਨੀ ਕੀ ਕੀਤਾ।
ਹੂੰ ਤੇ ਯਾਰ ਬੰਦਾ ਪਰੇਸ਼ਾਨ ਹੋ ਜਾਂਦਾ ਏ ਤੂੰ ਕੋਈ ਗੱਲ ਪੁੱਛਦੀ ਏ।
ਮੈਂ ਵੀ ਬਲੋਕ ਕਰ ਦਾਂਗੀ ਥੋੜੀ ਦੇਰ ਚ ਦਿਵਿਆ ਨੇ ਤਾਂ ਕਰ ਦਿੱਤਾ ਮੈਂ ਵੀ ਕਰ ਦੇਣੀ ਆਂ। ਬਾਕੀ ਚਲੋ ਏਕ ਮਿੰਟ ਰੁਕੋ ਮੈਂ ਨਾ ਦੁੱਧ ਚੜਾ ਕੇ ਆਈ ਸੀ ਤੇ ਓਨੂੰ ਬੰਦ ਕਰਕੇ ਆਂਦੀ ਆ ਫੇਰ ਤੁਆਨੂੰ ਕਾਲ ਕਰਦੀ ਆ।
ਠੀਕ ਆ-ਠੀਕ ਆ, ਚਲ।
ਠੀਕ ਆ-ਠੀਕ ਆ ਰੁਕ ਜੋ ਮੈਂ ਤੁਆਨੂੰ ਕਰਦੀ ਆ ਵੀ ਕੌਲ ਬੈਕ
ਠੀਕ ਐ ਕਰ ਲਿਓ ਕੌਲ ਬੈਕ।
ਠੀਕ ਐ।